ਸਤਿ ਸ਼੍ਰੀ ਅਕਾਲ ਜੀ-ਸਤਿ ਸ਼੍ਰੀ ਅਕਾਲ, ਹੋਰ ਠੀਕ-ਠਾਕ। ਵਧੀਆ-ਵਧੀਆ, ਹਾਂਜੀ। ਹੂ ਹਾਂਜੀ। ਹੈਲੋ।
ਹੈਲੋ, ਆਵਾਜ਼ ਆ ਰਹੀ ਹੈ। ਹੈਲੋ।
ਹੈਲੋ, ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਅੱਛਾ, ਅੱਛਾ, ਹੋਰ ਬੱਚੇ ਕੀ ਕਰ ਰਹੇ ਸਕੂਲ ਗਏ ਥੇ।
ਹਾਂਜੀ‌, ਬੱਚੇ ਸਕੂਲ ਗਏ ਦੇ ਨੇ।
ਅੱਛਾ ਜੀ, ਮੈ ਕੇਹਾ ਵਧੀਆ ਬੱਚਿਆਂ ਪੜ੍ਹਾਈਆਂ ਦਾ ਅੱਜ-ਕੱਲ ਬਹੁਤ ਜ਼ਰੂਰੀ ਆ।
ਹੂੰ-ਹੂੰ,
ਬੱਚਿਆਂ ਨਾਲ ਐਜੂਕੇਸ਼ਨ ਦੇਣੀ ਪੈਂਦੀ ਹੈ, ਤਾਂ ਇ ਅਗੇ ਯਾਰ ਕੋਈ। ਬੰਦਾ ਕਰ ਸਕਦਾ ਵੇ ਵੱਡੇ ਹੋ ਕੇ ਵੀ।
ਬੱਚੇ ਪੜੇਗੇ ਨਹੀਂ।
ਠੀਕ ਹੈ ਹਾਂਜੀ, ਹਾਂਜੀ।
ਜਿਵੇਂ ਕਿਸੇ ਵੀ, ਕਿਸੇ ਨੂੰ ਕੋਈ ਸ਼ਿਕਸ਼ਾ ਹੋਏਗੀ। ਤਾਂ ਹੀ ਉਹ ਕਿਸੇ ਦੀ ਗ਼ਲਤ ਯਾ ਸਹੀ ਗੱਲ ਦਾ ਜਵਾਬ ਦੇ ਸਕਦਾ ਹੈ ਨਾ। ਜੀ ਹਾਂਜੀ, ਤੇਰੀ ਗੱਲ ਠੀਕ ਹੈ। ਜੇ ਓਹ ਪੜ੍ਹਿਆ ਲਿਖਿਆ ਨੀ ਹੋਗਾ, ਕਿਵੇਂ ਕਿਸੇ ਨੂੰ ਜਵਾਬ ਦੇ ਜਾਏਗਾ।
ਹਾਂਜੀ, ਅੱਜ ਕੱਲ ਪੜ੍ਹੇ ਲਿਖੇ ਬੱਚੇ ਦੀ ਵੈਲਿਊ ਬਹੁਤ ਹੇਨਾ।
ਹਾਂਜੀ, ਜੇ ਕਿਸੇ ਨੂੰ ਕੋਈ ਅੱਛਾ ਬੁਰਾ ਹੋਏਗਾ ਜੇ ਕਿਸੀਂ ਕੋਈ ਗਲਤ ਬੋਲ ਰਹੇ ਹੋ ਕੋਈ ਪੜਾ ਲਿਖਾ ਹੋਏਗਾ। ਉਹੀ ਸਹੀ ਕਰ ਸਕਦਾ ਨਾ ਇਸ ਗੱਲ ਨੂੰ ਜੇ ਕੋਈ ਅਨਪੜ੍ਹ ਹੀ ਹੋਏਗਾ ਬ ਬੱਚਾ ਜਿਹੜਾ ਪੜ੍ਹ ਨੀ ਸਕੇਗਾ ਉਹ ਤਾਂ ਕੋਈ ਜਵਾਬ ਨੀ ਦੇ ਸਕੇਗਾ ਹੁਣੇ।
ਹਾਂਜੀ ਹਾਂਜੀ ਨਲਨ ਕੱਪੜੇ ਦੀ ਕੇ ਬੱਚਿਆਂ
ਇੱਕ ਬੰਦੇ ਨੂੰ ਆਪਣੇ ਉੱਤੇ ਮਤਲਬ ਜੇ ਜੋ ਪੜ੍ਹਿਆ ਲਿਖਿਆ ਹੋਏਗਾ ਉਹਨੂੰ ਆਤਮ ਵਿਸ਼ਵਾਸ ਹੋਏਗਾ ਆਪਣੇ ਉੱਤੇ। ਤੇ ਹਾਂ, ਮੈਂ ਇਸ ਗੱਲ ਇਸ ਕੰਮ ਕਰਨ ਨੂੰ ਮਜ਼ਬੂਬ ਹੈਗਾ, ਮਜ਼ਬੂਤ ਹੈਗਾ ਮੈਂ ਕੰਮ ਆਪ ਕਰ ਸਕਣਾ ਵਾਂ।
ਸਹੀ ਹੈ, ਆਪਦੇ ਬੱਚੇ ਦੇ ਉੱਤੇ ਆਪ ਡਿਪੈਂਡ ਹੁੰਦੇ ਕੀ ਕਰਨਾ ਬੱਚੇ ਨੂੰ ਕਈ ਬੱਚੇ ਹੁੰਦੇ ਨੇ ਪੜ੍ਹਦੇ ਹੀ ਨਹੀਂ ਹੈਗੇ।
ਹੂ,,,
ਆਪਾਂ ਨੀ ਜਾਂਦੇ ਕੋਲਜ ਚ ਤੇ ਅੱਜ ਕੱਲ ਪੜ੍ਹੇ ਲਿਖੇ ਬੱਚਿਆਂ ਨੂੰ ਹੀ ਨੌਕਰੀਆਂ ਮਿਲਦੀਆਂ।
ਹਾਂਜੀ, ਹਾਂਜੀ। ਜਿਹੜਾ ਪੜ੍ਹਿਆ ਲਿਖਿਆ ਹੋਏਗਾ ਉਹ ਵੱਡੀੇ ਤੋਂ ਵੱਡ ਹਾਂਜੀ ਹਾਂਜੀ। ਬਈ ਜੋ ਪੜਿਆ ਲਿਖਿਆ ਹੋਏਗਾ ਉਹ ਵੱਡੇ ਤੋਂ ਵੱਡੇ ਚੁਣੌਤੀ ਕਿਉਂ ਨਾ ਆ ਜਾਵੇ ਉਹਨੂੰ ਵੀ ਪਾਰ ਕਰ ਲੇਗਾ ਵੀ ਹਾਂ ਸਾਨੂੰ ਤੇ ਚੀਜ਼ ਆਉਂਦੀ ਹੈ ਆਪਾਂ ਤੇ ਹੈਂਡਲ ਕਰ ਲਾਂਗੇ ਇਸ ਚੀਜ਼ ਨੂੰ।
ਕੀ ਹੈ ਕਿ ਸਰਕਾਰ ਨੇ ਨੌਕਰੀਆਂ ਨਹੀਂ ਛੱਡੀਆਂ। ਪੜ੍ਹੇ ਲਿਖੇ ਬੱਚਿਆ ਵਾਸਤੇ ਬਹੁਤ ਨੌਕਰੀਆਂ ਕੰਮ ਨੇ ਤਾਂਹੀ ਤੇ ਬੱਚੇ ਸਾਰੇ ਬਾਹਰ ਜਾਈ ਜਾਂਦੇ ਨੇ।
ਹਾਂਜੀ ਉਹੀ ਹੈ ਨਾ ਜਦ ਸਰਕਾਰ ਨੌਕਰੀ ਨੀ ਦਿੰਦੀ। ਇੰਨਾ ਪੜ ਕੇ ਵੀ ਫਿਰ ਉਹ ਲੋਕਾਂ ਨੇ ਬਾਹਰ ਹੀ ਜਾਣਾ ਉਹਨੇ ਕਹਿਣਾ ਜੀ ਕੋਈ ਗੱਲ ਨਹੀਂ ਜੋਬ ਵਗੈਰਾ।
ਲੱਲੇ ਤੇ ਨੌਕਰੀ ਬਹੁਤ ਵਧੀਆ ਬਹੁਤ ਵਧੀਆ ਲਾਈਫ ਉੱਥੇ ਦੀ ਤੇ।
ਹਾਂਜੀ।
ਜੋ ਜੋ ਇੱਥੇ ਕਮਾਉਂਦੇ ਨੇ ਉੱਥੇ ਡਬਲ ਕਮਾਉਂਦੇ ਨੇ ਬੱਚੇ।
ਹਾਂਜੀ, ਹਾਂਜੀ, ਹਾਂਜੀ, ਮਿਹਨਤ ਭਾਵੇ ਮਿਹਨਤ ਫਿਰ ਹੀ ਉਥੇ ਦੀ ਬਹੁਤ ਮਿਹਨਤ ਹੈ। ਬਾਹਰ ।
ਹੋਰ ਕੀ ਇਥੇ ਬੱਚੇ ਉੱਥੇ ਪੜ੍ਹ ਵੀ ਲੈਂਦੇ ਨੇ ਮਿਹਨਤ। ਕਰਦੇ ਨੇ, ਇੱਥੇ ਬੱਚੇ ਸਿਰਫ ਪੜ੍ਹਦੇ ਪੜ੍ਹਦੇ ਮਿਹਨਤ ਨੀ ਕਰਦੇ।
ਹਾਂਜੀ, ਪੜਾ ਲਿਖ ਤੇ ਅੱਛੀ ਨੌਕਰੀ ਮਿਲ ਜਾਏਗੀ ਉਹਨੂੰ ਤਰੱਕੀ ਕਰੇਗਾ ਜਿਹੜਾ ਵਿਚਾਰਾ ਅਨਪੜ ਹੇਗਾ ਉਹ ਕੀ ਕਰ ਸਕ। ਉਹ ਤਾਂ ਘਰ ਬੈਠੇ ਵੀ ਕੁਛ ਉੱਚ ਕਮਾ ਸਕਦਾ ਹਾਂ ਇਹ ਹੈ ਕਿ ਕਿਸੇ ਦੇ ਥੱਲੇ ਲੱਗ ਕੇ ਨੌਕਰੀ ਕਰ ਸਕਦਾ ਹੈ।
ਸਹੀ ਗੱਲ ਏ। ਮਤਲਬ ਪੜ੍ਹੇ ਲਿਖੇ ਬੱਚਿਆਂ ਦੀ ਹਾਂ ਪੜ੍ਹੇ ਲਿਖੇ ਬੱਚਿਆਂ ਦੀ ਵੈਲਊ ਅਨਪੜ੍ਹ ਬੱਚਿਆਂ ਦੀ
ਨਹੀਂ ਪੜੀਆਂ ਹੁੰਦੀਆਂ
ਹਾਂਜੀ- ਹਾਂਜੀ।
ਉਹ ਵਿਚਾਰੇ ਕੀ ਕਰਦੇ ਘਰ ਦੇ ਕੰਮ ਕਰ ਸਕਦੀਆਂ ਨੇ ਜਿਹੜੀ ਪੜ੍ਹ ਲਿਖ ਜਾਏਗੀ ਉਹ ਫੇਰ ਨੋਕਰੀ ਕਰ ਲਏਗੀ। ਉਹ ਆਪਣੇ ਬੱਚਿਆਂ ਨੂੰ ਵੀ ਪੜ੍ਹਾ ਲੇਗੀ। ਫੇ, ਜਦ ਓਹਨੂੰ ਪਤਾ ਕਿ ਮੈਂ ਪੜ੍ਹੀ ਆਾਂ ਤੇ ਮੇਰੇ ਬੱਚੇ ਵੀ ਪੜ੍ਹਨਗੇ।
ਬਈ ਇਥੇ ਫਿਰ ਉਹ ਨੌਕਰੀ ਵੀ ਕਰ ਸਕਦੀ ਕਿਤੇ,
ਹੁਣ ਜੋ ਅਨਪੜ੍ਹ ਵਿਚਾਰਾ ਹੋਏਗਾ, ਭਾਵੇਂ ਉਹ ਵੀ ਸੋਚੇਗਾ ਕਿ ਮੈਂ ਆਪਣੇ ਬੱਚੇ ਨੂੰ ਪੜਾਵਾਂ। ਪਰ ਉਹਦੋਂ ਕੋਈ ਇਨਕਮ ਹੋਏਗੀ ਤਾਂ ਹੀ ਉਹ ਪੜਾ ਸਕੇ
ਉ ਇ ਤੇ ਉਹ ਤੇ ਫੇਰ ਮਜ਼ਦੂਰੀ ਕਰ ਕਰਕੇ ਬੱਚਿਆਂ ਨੂੰ ਪੜ੍ਹਾ ਸਕਦਾ ਬਸ। ਉਹੀ ਬੱਚੇ ਪੜ੍ਹ ਜਾਏਗੇ ਤੇ ਬਹੁਤ ਵਧੀਆ ਵਰਨਾ ਬੱਚਿਆਂ ਦੀ ਵੀ ਲਾਈਫ ਖ਼ਰਾਬ ਹੋਏਗੀ।
ਹਾਂਜੀ ਹਾਂਜੀ ਬਸ ਉਹੀ ਹੈ ਨਾ ਉਵੇਂ ਮਾਂ ਪਿਓ ਤੇ ਬੜਾ ਸੋਚਦੇ ਨੇ ਸਾਡੇ ਬੱਚੇ ਪੜ੍ਹ ਜਾਣ।
ਬੱਚੇ ਨੀ ਸਮਝਦੇ ਨਾ ਮਾਂ ਪਿ ਨੂੰ ਉਹ ਤੇ ਬੱਸ ਦੇ ਦੋ ਐ ਵੀ ਦੇ ਦੋ ਉਹ ਵੀ ਦੇ ਦੋ। ਇਹ ਵੀ ਲਯਾਦੋ ਓਹ ਵੀ ਲੈਦੋ, ਜੋ ਮੈ ਉਹਨ ਨੇ ਕਹਿਤਾ ਉਹ ਲੈ ਕੇ ਦੇਣਾ ਹੀ ਦੇਣਾ। ਬੱਚਿਆਂ ਹੁਣ ਤੇ ਅੱਜ ਕੱਲ੍ਹ ਬੱਚਿਆਂ ਦਾ ਹਿਸਾਬ ਕਿਤਾਬ ਹੈਗਾ।
ਹਾਂਜੀ ਹਾਂਜੀ ਤੁਸੀਂ ਪੜ੍ਹੇ ਲਿਖੇ ਹੋਵੋਗੇ ਜਿਵੇਂ ਹੁਣ ਤੁਹਾਨੂੰ ਪਤਾ ਅੱਜ ਕੱਲ ਦੇ ਟਾਈਮ ਚ ਕੋਈ ਵੀ ਜਿਵੇਂ ਭੱਜ ਕੇ ਵਿਆਹ ਕਰਾ ਲੈਂਦੇ ਨੇ,
ਹਾਂਜੀ- ਹਾਂਜੀ।
ਕੋਈ ਜਾਤ ਪਾਤ ਨੀ ਦੇਖਦੇ ਕੋਈ ਰਿਵਾਜ਼ ਨਹੀਂ ਦੇਖਦੇ ਹੁਣ ਜੇ ਕੋਈ ਪੜ੍ਹਾ ਲਿਖਾ ਹੋਏਗਾ ਉਹੀ ਉਹਨਾ ਨੂੰ ਦੱਸੇਗਾ ਨਾ। ਬਈ ਤੁਸੀਂ ਬਾਲਿਕ ਹੋ ਯਾ ਨਾ ਬਾਲਿਕ ਹੋ, ਤੁਸੀਂ ਕਿਸੇ ਦੇ ਉਹਨਾਂ ਦੀ ਬੁਰਾਈਆਂ ਨੂੰ ਮਿਟਾ ਸਕਦਾ ਮਤਲਬ ਕੇ।
ਹਾਂਜੀ-ਹਾਂਜੀ।
ਤੁਸੀਂ ਇਹ ਗ਼ਲਤ ਕੀਤਾ ਏ, ਜੇ ਤੁਵਾਡਾ ਐਹ ਗਲਤ ਨਹੀਂ ਬਣਦਾ ਤੁਸੀਂ ਇਹ ਗ਼ਲਤ
ਹਾਂਜੀ ਔਹ ਉਹ ਪੜ੍ਹੇ ਲਿਖੇ ਹੁੰਦੇ ਨਾ ਬੱਚੇ ਜੇ ਓਹਨਾ ਨੂੰ ਪਤਾ ਹੁੰਦਾ ਅਸੀ ਕੀ ਕੀ ਕਰਨਾ ਕੀ ਨਹੀਂ ਕਰਨਾ ਪੜ੍ਹੇ ਲਿਖੇ ਬੱਚੇ ਪਜ ਸਕਦੇ ਨੇ। ਜੇ ਦੋਨਾਂ ਚ ਇੱਕ ਪੜ੍ਹਿਆ, ਪੜ੍ਹਿਆ ਲਿਖਿਆ ਹੋਏ
ਹਾਂਜੀ ਜਿਹੜਾ ਨਹੀਂ ਪੜ੍ਹਾ ਲਿਖਿਆ ਹੋਏਗਾ ਅਸੀਂ ਉਹਨੂੰ ਸਮਜਾ ਤਾਂ ਸਕਦੇ ਹਾਂ ਨਾ। ਤੁਸੀਂ ਇਹ ਕੰਮ ਗ਼ਲਤ ਕਰ ਰਹੇ ਹੋ। ਬਈ ਤੁਸੀਂ ਬ ਨਾਬਾਲਿਗ ਹੈਗੇ ਹੋ ਤੁਸੀਂ ਇਹ ਕੰਮ ਨਹੀਂ ਕਰਨਾ।
ਹਾਂਜੀ-ਹਾਂਜੀ ਐਹ ਤੇ ਹੈ।
ਅਸੀਂ ਉਹਨੂੰ ਸਮਝਾ ਸਕਨੇ ਆ ਕਿ ਤੁਸੀਂ ਇੰਝ ਕਰੋ ਜਾਂ ਇੰਝ ਕਰੋ।
ਤੇ ਸਮਝੇਗਾ ਨਾ ਨਹੀਂ ਸਮਝਿਆਗਾ ਤੇ ਫੇਰ ਮਾਰ ਹੀ ਖਾਏਗਾ ਸਾਰੀ ਉਮਰ।
ਹਾਂਜੀ-ਹਾਂਜੀ।
ਕੇ ਨਹੀਂ ਨਾਲੇ ਅੱਜ ਕੱਲ੍ਹ ਬੱਚੇ ਪੜ੍ਹੇ ਲਿਖੇ ਦੀ ਵੈਲੂਯੂ ਪੜ੍ਹਨ ਨੂੰ ਕੋਈ ਸਮਝਦਾ ਨਹੀਂ ਕੁਛ ਬੱਚਾ ਜੇੜਾ ਮਰਜ਼ੀ ਹੋਏ ਉਹੀ ਤੇ। ਉੱਥੇ ਉਹਦੀ ਮਜ਼ਾਕ ਉਡਾਏਗੇ ਸਹੀ ਗੱਲ ਹੈ। ਗ਼ਲਤ ਗੱਲ ਹੈ ਨਾ ਬੱਚਿਆਂ ਦਾ ਮਜ਼ਾਕ ਨੀ ਬਣਾਣਾ ਬਲਕਿ ਬੱਚਿਆਂ ਨੂੰ ਮਹੱਲੇਦਾਰ ਇਕੱਠੇ ਹੋ ਕੇ ਬੰਦਾ, ਸਹੀ ਗੱਲ ਹੈ। ਉਹੀ ਤੇ।
ਹਾਂਜੀ ਹਾਂਜੀ ਬੱਚੇ ਨੂੰ ਏਦਾਂ ਕਰ ਕਰਕੇ ਬੱਚੇ ਨੂੰ ਹੋਰ ਨੀਵਾਂ ਕਰ ਦਿੰਦੇ ਨੇ।
ਹਾਂ ਉਹਨੂੰ ਜਿਆਦਾ ਨੀਵਾਂ ਦਿਖਾਦੇ ਨਾ ਬਈ ਤੂੰ ਪੜ੍ਹਿਆ ਲਿਖਿਆ ਨੀ ਹੈਗਾ। ਅਸੀਂ ਖੜੇ ਕਿੱਥੇ ਹੈਗੇ।
ਤੇ ਨਾਲੇ ਬੱਚੇ ਪੜ੍ਹੇ ਲਿਖੇ ਜਿੰਨੇ ਮਰਜ਼ੀ ਹੋਣ, ਤਮੀਜ਼ ਨਹੀਂ ਹੁੰਦੀ ਉਹਨਾਂ ਨੂੰ ਜਿਹੜੇ ਅਨਪੜ੍ਹ ਹੁੰਦੇ ਨੇ ਉਹਨਾਂ ਨੂੰ ਫਿਰ ਤਮੀਜ਼ ਹੁੰਦੀ ਏ।
ਕਈ ਅਨਪੜ੍ਹ ਵੀ ਜਿਵੇਂ ਕਈ, ਪੜ੍ਹ ਲੈਂਦੇ ਸੀ ਪਹਿਲੇ ਟਾਈਮ ਤੇ ਜਿਵੇਂ ਬਜ਼ੁਰਗ ਵਗੈਰਾ ਹੁੰਦੇ ਸੀ ਹੁਣ- ਹੁਣ ਤਾਂ ਸਾਡੇ ਨਾਲ ਜਿਆਦਾ ਪੰਜਾਬੀ ਵਗੈਰਾ ਇੰਗਲਿਸ਼ ਦੇਖ ਲੋੋ ਸਾਡੇ ਟਾਈਮ ਤੇ ਸਾਡੇ ਡੈਡੀ ਉਰੀ ਦੇਖਲੋ ਭਾਵੇਂ,
ਹਾਂਜੀ ਹਾਂਜੀ ਹਾਂਜੀ ਹਾਂਜੀ ਸਈ ਗੱਲ, ਪਹਿਲੇ ਪੜ੍ਹਾਈਆਂ ਬਹੁਤ ਵਧੀਆ ਹੁੰਦੀਆਂ ਸੀ ਨਾ ਸਮਝ ਵੀ ਆ ਜਾਂਣੀ ਸੀ, ਅੱਜ ਕੱਲ੍ਹ ਤਾਂ ਪੜ੍ਹਾਈ ਵੀ ਬੋਤ ਔਖੀ ਏ ਨਾਲੇ ਹਰ ਕੰਮ ਸਭ ਪੰਜਾਬੀ ਇੰਗਲਿਸ਼ ਚ ਹੋ ਗਿਆ ਹਾਂਜੀ ਹਾਂਜੀ ਹਾਂਜੀ ਏ ਤੇ ਹੈ, ਨਾਲੇ ਪਤਾ ਕਿ ਹਰ ਪੜ੍ਹਾਈ ਇੰਗਲਿਸ਼ ਵਿੱਚ ਹੋ ਗਈ ਹੈ ਸਾਇੰਸ ਸਮਾਜਿਕ ਸਭ ਸਾਡੇ ਟਾਈਮ ਤੇ ਨਹੀਂ ਹੈਗੀ ਸੀ।
ਹਾਂਜੀ ਹਾਂਜੀ ਸਭ ਕੁਛ ਇੰਗਲਿਸ਼ ਇੱਚ ਈ ਆ ਗਿਆ ਅੱਜ ਕੱਲ, ਪਰ ਵੀ ਤਾਂ ਵੀ ਤਾਂ ਤਾਂ ਵੀ ਕੋਈ ਕੋਈ ਬੱਚਾ ਪੜ੍ਹ ਲੈਂਦਾ ਇੰਗਲਿਸ਼, ਕੋਈ ਕੋਈ ਬੱਚਾ ਵੀਕ ਹੁੰਦਾ ਇੰਲਿਸ਼
ਵੀਕ ਈ ਹੁੰਦਾ, ਸਈ ਗੱਲ ਏ, ਸਲੇਬਸ ਬੋਤ ਨਾ ਬੱਚਿਆਂ ਦਾ, ਬੱਚਿਆਂ ਦਾ ਬਰਡਨ ਬਹੁਤ ਪ ਮੈਡਮਾਂ ਨੇ ਬੋਤ ਜ਼ਾਦਾ ਬਰਡਨ ਪਾਇਆ, ਬੱਚੇ ਪੜ੍ਹ ਨੀ ਸਕਦੇ
ਪਹਿਲੇ ਟਾਈਮ ਤੇ ਏਨੀ ਐਜੂਕੇਸ਼ਨ ਹੁੰਦੀ ਨੀ ਸੀ, ਪਹਿਲੇ ਤਾਂ ਬਹੁਤ ਐਜੂਕੇਸ਼ਨ ਅਜ ਕੱਲ ਤਾਂ ਬਹੁਤ ਬਰਡਨ ਐ
ਬਹੁਤ ਜ਼ਾਦਾ ਬੱਚ ਚਲੋ ਬਹੁਤ ਦਾ
ਹੂੰ, ਨਿੱਕੇ ਨਿੱਕੇ ਬੱਚਿਆਂ ਨੂੰ ਦੇਖਲੋ ਹਾਲੇ ਵੀ ਕੇਜੀ ਚ ਏ ਉਨੂੰ ਦੇਖਲੋ ਪਹਾੜੇ ਤੱਕ ਦੇ ਦਿੰਦੇ ਨੇ ਕਰਨ ਵਾਸਤੇ, ਸਾਡੇ ਟਾਈਮ ਤੇ ਕੋਈ ਪਹਾੜੇ ਹੁੰਦੇ ਸੀ ਕੇਜੀ ਚ
ਨਈ ਨਈ ਨਈ ਨਈ ਵਨ ਟੂ ਦੀ, ਬਸ ਟੈਨ ਤੱਕ ਗਿਣਤੀ, ਬਹੁਤ ਹਾਂਜੀ, ਹਾਂਜੀ ਅੱਜ ਕੱਲ੍ਹ ਤਾਂ ਬਹੁਤ ਜ਼ਾਦਾ ਹੋ ਗਿਆ
ਕਿੰਨੇ ਨਿਕੇ, ਬੱਚੇ ਕੀ ਕਰਨ
ਹਾਂਜੀ, ਔ ਤੇ ਫੇਰ ਵਿਚਾਰੇ ਦਿਮਾਗ ਤੇ ਜੋਰ ਪਾ ਪਾ ਕੇ, ਵਿਚਾਰੇ ਰੋਂਦੇ ਰਹਿੰਦੇ ਨੇ ਸਾਨੂੰ ਯਾਦ ਵੀ ਹੁੰਦਾ ਸੀ ਟਿਊਸ਼ਨ ਨੀ ਜਾਣਾ, ਸਕੂਲ ਨੀ ਜਾਣਾ, ਇੱਦਾਂ ਹੀ ਕਹਿੰਦੇ ਨੇ, ਮੈਡਮ ਬਹੁਤ ਕੰਮ ਕਰਾਉਂਦੀ ਹੈ
ਹਾਂਜੀ, ਅਸੀਂ ਸਕੂਲ ਨੀ ਜਾਣਾ ਔਦਰ ਸਾਡੇ ਕੋਲ ਨੀ ਪੜਾਈ ਹੁੰਦੀ, ਮੈਡਮਾਂ ਬੜਾ ਕੰਮ ਦਿੰਦੀਆਂ ਨੇ
ਨਾ ਕਰੋ, ਤੇ ਕਹੰਦੇ ਮਾਰਦਿਆਂ ਮੈਡਮਾ ਬੱਚੇ ਨੂੰ ਕਿੱਦਾਂ ਸਮਝਾਈਏ, ਪੜ੍ਹਾਈ ਵੀ ਤੇ ਜ਼ਰੂਰੀ ਨਾ, ਬੱਚਿਆਂ ਵਾਸਤੇ ਉਈ ਤੇ
ਹੁਣ ਸਕੂਲ ਤੇ ਦੇਖ ਲੋ, ਅਗਰ ਤੁਸੀਂ ਬੱਚਾ ਪੜ੍ਹਾ ਲਿਖਾ ਹੋਏਗਾ ਫੇਰ ਮੈਡਮ ਓਨੂੰ ਖੜਾ ਕਰੇਗੀ, ਸਪੀਚ ਵਾਸਤੇ
ਹਾਂਜੀ ਹਾਂਜੀ
ਤੇ ਕੋਈ ਬੱਚਾ ਇੰਗਲਿਸ਼ ਪੜ੍ਹਿਆ ਹੋਏਗਾ, ਤਾਂ ਹੀ ਸਪੀਚ ਕਰ ਸਕਦਾ ਨਾ
ਐ ਤੇ ਹੈ, ਜਿਨੂੰ ਸਮਝ ਨੀ ਆਣੀ, ਔ ਬੱਚੇ ਨੇ ਕਿੱਥੇ ਪੜ੍ਹਨਾ ਉ ਬੱਚਾ ਤੋਂ ਪਹਿਲੇ ਰੋਣ ਲੱਗ ਜਾਏ, ਪੜ੍ਹਨ ਤੋਂ ਪਹਿਲੇ ਔਨੇ ਰੋਣਾ ਸ਼ੁਰੂ ਕਰ ਦੇਣਾ
ਅੋਈ ਜੇੜ੍ਹਾ ਪੜੀਆ ਲਿਖਆ ਬੱਚਾ ਹੋਏਗਾ, ਉਹੀ ਸਪੀਚ
ਹੂੰ ਅੋਈ ਤੇ, ਨਾਲੇ ਕਈ ਪੜੇ ਲਿਖੇ ਤੇ ਡਰ ਜਾਂਦੇ ਨੇ ਵੀ ਅਸੀਂ ਕਿੱਦਾਂ ਬੋਲਾਂਗੇ, ਕਈਆਂ ਨੂੰ ਡਰ ਲੱਗਦਾ ਉ ਪਹਿਲੇ ਰੋਣਾ ਸ਼ੁਰੂ ਕਰ ਦਿੰਦੇ ਨੇ, ਮੈਡਮ ਦੇ ਕਹਿਣ ਤੋਂ ਪਹਿਲਾਂ ਈ ਤੇ ਕਈ ਬੱਚੇ ਬਹੁਤ ਜ਼ਾਦਾ ਤੇਜ਼ ਹੁੰਦੇ ਨੇ, ਬਹੁਤ ਜ਼ਾਦਾ ਚਲਾਕ ਹੁੰਦੇ ਨੇ, ਫਟਾਫਟ ਕਹਿ ਦੇ, ਵੀ ਅਸੀਂ ਪੜਾਂਗੇ ਮੈਡਮ ਫਿਰ ਮੈਡਮ ਉਨੂੰ ਬਿਠਾਂਦੀ ਏ, ਕਹੰਦੀ ਤੂੰ ਨੀ ਪੜ੍ਹਨਾ ਕਿਸੇ ਹੋਰ ਨੂੰ ਦਿੰਦੇ ਓ ਪੜੇਗਾ, ਜੇੜਾ ਨਈ ਪੜ੍ਹ ਸਕਦੇ ਉਈ ਤੇ, ਫੇਰ ਉ ਬੱਚੇ ਕਬਰਾ ਜਾਂਦੇ ਨੇ
ਜਿਵੇਂ ਵਿਗਿਆਨਿਕ ਵਗੈਰਾ ਹੈਗੇ, ਚਾਈਨੀਜ਼ ਦੇ ਲੋਕ ਮਤਲ ਜਾਪਾਨ ਚ ਚਾਈਨੀ ਚੀਨੀ ਚ, ਕਿੰਨੀ ਓ ਏ, ਵਿਗਿਆਨਿਕ ਕਰਦੇ ਨੇ ਖੋਜ ਕਿੰਨੀ ਕਿ ਨਵੀਆਂ ਕੱਢਦੇ ਨੇ ਜੇ ਓਨਾ ਨੂੰ ਐਜੂਕੇਸ਼ਨ ਹੈਗੀ, ਤਾਂ ਈ ਉ ਖੋਜ ਕੱਢਦੇ ਨਾ
ਹ
ਹੈਲੋ ਹੈਲੋ ਹੈਲੋ ਹੈਲੋ